ਸਤਿ ਸ਼੍ਰੀ ਅਕਾਲ ਠੀਕ ਹੋ। ਅੱਛਾ- ਅੱਛਾ ਹੋਰ ਕੀ ਕਰਦੇ ਪਏ ਓ।
ਕੁਸ਼ ਵੀ ਨੀ।
ਅੱਛਾ, ਠੀਕ ਆ ਹੋਰ। ਲੰਚ ਅੱਜ ਬਣਾ ਲਿਆ ਜਾਂ ਬਣਾਉਣਾ ਪਊਗਾ ਹਲੇੇ ਤੁਹਾਨੂੰ।
ਬਣਾਇਆ ਨੀ ਹਜੇ ਸਬਜ਼ੀ ਸੁਬਜ਼ੀਆਂ ਕੱਟ ਕੇ ਰੱਖੀਆਂ ਹਜੇ ਤੇ।
ਅੱਛਾ-ਅੱਛਾ।
ਲਗਾਣਾ ਸੀਰਤ ਨੂੰ ਨਹਾ -ਧੁਆ ਕੇ ਐ ਸੋਈ ਕੀਤੇ ਤੜਕਾ ਲਗਾ ਦੇਣਾ ਫਟਾਫਟ ਨਾਲ ਹੀ ਫੁਲਕੇ ਲਾ ਦੇਣੇ ਨੇ।
ਅੱਛਾ, ਅੱਛਾ ਸਹੀ ਹੈ -ਸਹੀ ਹੈ। ਹਮ- ਹਮ ਤੇ ਆਏ ਗਰਮੀ ਚ ਰੋਟੀ ਬਣਾਉਣਾ ਥੋੜੀ ਮੁਸ਼ਕਿਲ ਹੁੰਦੀ ਆ।
ਮੈ ਤਾਂ ਜਿਸ ਟੈਮ, ਟਾਇਮ ਲੱਗੇ ਮੈਂ ਤਾਂ ਬਣਾ ਦਿੰਦੀ ਹਾਂ ਬਾਰਾਂ ਵਜੇ, ਇੱਕ ਵਜੇ, ਦੋ ਵਜੇ। ਗਿਆਰਾਂ ਵਜੇ ਜਿਸ ਟਾਇਮ, ਟਾਇਮ ਲੱਗੇ ਮੈਂ ਫੁਲਕੇ ਲਾ ਕੇ ਰੱਖ ਦਿੰਨੀ ਆ।
ਹਾਂ ਉਹ ਤੇ ਹੈ ਬਟ ਵੈਸੇ ਕਿਚਨ ਜਾਣਾ ਇੰਨੀ ਗਰਮੀ ਹੁੰਦੀ ਹੈ ਥੋੜਾ ਮੁਸ਼ਕਿਲ ਹੁੰਦਾ।
ਹਨਾ।
ਫਿਰ ਆਪਾਂ ਫੈਨ ਵਗੈਰਾ ਲਗਾਾਲੋ ਤਾਂ ਫੇਰ ਦਿੱਕਤ ਨੀ ਹੁੰਦੀ ਐ।
ਅੱਛਾ- ਅੱਛਾ। ਹਾਂ ਉਹ ਤਾਂ ਹੈ।
ਪਰ ਨਾ ਮੈ ਫੈਨ, ਲਗਾ ਲੈਣੀ ਆ ਜਾ ਕੇ ਰਸੋਈ ਵਿੱਚ।
ਆਹ ਇੰਨੀ ਦਿੱਕਤ ਹੋ ਜਾਂਦੀ ਆ।
ਤੇ ਸੁਣਾਓ ਬਸ ਵਧੀਆ।
ਕੋਈ ਨਵੀਂ ਤਾਜੀ?
ਨਵੀ ਤਾਜੀ ਕੋਸ਼ਿਸ਼ ਕਰ ਮੈ ਫਰੈਂਡ ਨੂੰ ਮਿਲਣ ਜਾਣਾ ਹੈ ਮਿਲਣ ਗਏ ਨੀ।
ਮੈਂ ਜਾਣਾ ਹੈਗਾ, ਅੱਜ ਤੇ ਬਸ ਫਿਰ ਜਾਣਾ ਵਾ, ਉਹ ਵੀ ਫ੍ਰਰੀ ਹੋ ਜਾਏ ਨਾ।
ਅੱਛਾ -ਅੱਛਾ ਕਿਹੜੇ ਵਾਲੇ ਕੋਲ, ਤੁਹਾਡੇ ਤਿੰਨ, ਚਾਰ ਸੀ ਨਾ।
ਕੀ ਦੱਸਾ ਤਹਾਨੂੰ? ੜਆ ਕੋਲਦਾਣਾ
ਥੋਡੇ ਤਿੰਨ, ਚਾਰ ਸੀ ਨਾ ਤੁਹਾਡੇ। ਤੁਸੀਂ ਦਸਦੇ ਸੀ ਇੱਕ ਗੁਰਦੁਆਰੇ ਸਾਹਿਬ ਰਹਿੰਦਾ ਆ, ਇੱਕ ਘਰ ਦੇ ਥੋੜੇ ਦੂਰ ਰਹਿੰਦਾ ਆ ਉਹਦਾ ਕਿਲੋਮੀਟਰ ਤੋ ਕਿਤੇ ਸ਼ਾਇਦ
ਜਿਹੜਾ ਦੂਰ ਆਉਦਾ ਨਾ, ਉੱਥੇ ਜਾਣਾ ਚੌਥਾ ਫਰੈਂਡ ਆ ਮੇਰਾ।
ਅੱਛਾ ਸਨੈਪਚੈਟ ਤੇ ਸੀ।
ਹਾਂ ਨਾ- ਨਾ ਕੀ ਕਰੀਏ ਜਾਣਾ ਪੈਂਦਾ ਜੀ ਯਾਰਾਂ ਦੋਸਤਾਂ ਨੂੰ ਮਿਲਣ।
ਆਹੋ।
ਫੋਨ ਕਰ -ਕਰ ਕਰਕੇ ਸਿਰ ਖਾ ਦੇਣਗੇ ਫਿਰ।
ਆਹੋ।
ਹਾਂ।
ਪਾਰੋ।
ਹੈ
ਕੀ ਹੋਇਆ?
ਫੋਨ ਕਰ-ਕਰ ਕੇ ਸਿਰ ਚਾਰੋ ਖਾਦੇ ਆ।
ਆਹ ਠੀਕ ਆ ਤੁਹਾਨੂੰ ਕੀ ਦੱਸਾਂ ਮੈਂ?
ਮਤਲਬ ਖਾਂਦੇ ਆ ਠੀਕ ਹੈ ਅੱਛੀ ਗੱਲ ਹੈ ਫਿਰ ਉਹਨਾ ਨੂੰ ਖਾਣਾ ਹੀ ਚਾਹਿਦਾ ਫਿਰ
ਅੱਛਾ।
ਹਾਂ।
ਤੇ, ਤੁਹਾਡੇ ਫਰੈਂਡ ਨਹੀਂ ਐ?
ਆਪਾਂ ਨੂੰ ਬਣਾਦੀ ਨਹੀ ਐ
ਅੱਛ-ਅੱਛਾ, ਅੱਛਾ ਅੱਛਾ, ਸਹੀ ਐ- ਸਹੀ ਐ। ਤੇ ਹੋਰ? ਆਹ ਡਿਨਰ ਕੀ ਕਰਨਾ? ਮੇਰਾ ਤਾਂ ਅੱਜ ਮਨ ਕਰ ਰਿਹਾ ਕੋਈ ਅੱਛਾ ਡਿਨਰ ਕਰੀਏ ਅੱਜ ਬਾਹਰ ਜਾ ਕੇ
ਹਮ।
ਹਾਂ ਕਰ ਸਕਦੇ ਰਾਤੀਂ ਬਾਹਰ ਜਾ ਕੇ ਡਿਨਰ ਜੇ ਕੋਈ ਘਰ ਦੇ ਕੋਲ਼ ਰੈਸਟੋਰੈਂਟ ਵਗੈਰਾ ਹੈਗਾ। ਤੇ ਹੋ ਸਕਦਾ ਆ ਸਾਡੇ ਹੈ ਪਰ ਅਸੀਂ ਜਾਂਦੇ ਨ੍ਹੀਂ ਆ। ਮੈਂ ਨੀ ਜਾਂਦੀ ਹ ਮੈਂ ਬਹੁਤ ਘੱਟ ਅਗਰ ਕੀਰਤ ਕਏ ਮੰਮਾ ਬਾਹਰ ਖਾਣਾ ਆ। ਫ਼ੇਰ ਮੈਂ ਜਾਂਣੀ ਹਾਂ ਫ਼ੇਰ ਮੈਂ, ਮੈਂ ਨੀ ਜਾਂਦੀ।
ਹਾਂਜੀ- ਹਾਂਜੀ।
ਕੀ ਬੋਲਦੀਏ ਕਿ ਮੈਂ ਉੱਥੇ ਹੀ ਖਾ ਕੇ ਆਵਾਂਗੀ ਮੈਂ ਘਰ ਨੀ ਲੈ ਕੇ ਆਣਾ ਫ਼ੇਰ ਮੈਂ ਜਾਣੀ ਓਦੇ ਹੇ ਮੈਂ ਕਹਿਣੀ ਘਰ ਈ ਮੰਗਉਣਾ।
ਹਮ। ਓ ਤੇ ਹੈ।
ਹਾਂ।
ਅੱਛਾ। ਹੋਰ ਸੁਣਾਓ? ਕੀ ਮੌਸਮ ਏਧਰ ਠੀਕ ਤੁਹਾਡਾ ਲੱਗਦਾ ਠੀਕ ਈ ਏ ਜ਼ਿਆਦਾ ਗਰਮੀ ਨਹੀਂ ਏ ਬਟ ਫ਼ਿਰ ਵੀ
ਪੱਖੇ ਦੀ ਵਵਾ ਠੰਡੀ ਲੱਗ ਰਹੀ ਹੈ ਹੁਣ ਥੋੜ੍ਹੀ ਦੇਰ ਬਾਅਦ ਪੱਖੇ ਦੀ ਵਵਾ ਗਰਮ ਹੋ ਜਾਏਗੀ।
ਅੱਛਾ- ਅੱਛਾ।
ਹਾਂ।
ਹਾਂ।
ਉਹ ਤੇ ਹੈ, ਕੀ ਕਰੀਏ? ਹੂੰ।
ਹੁਣ ਬਣਾ ਸਾਡੇ ਘਰ ਹੁਣ ਕੋਈ ਨੀ ਬਣਾਂਦਾ
ਨਾਨੀ ਸੀ ਤੇ ਅਸੀਂ ਬਣਾਂਦੇ ਸੀ ਨਾਨੀ ਕਰ ਸਾਨੂੰ ਸ਼ੌਕ ਹੁੰਦਾ ਸੀ ਸੇਵੀਆਂ ਬਣਾਣ ਦਾ ਸਾਰੇ ਪਤਾ ਸਵੇਰ ਤੇ ਦਸ ਵ ਨੂੰ ਨਾਨ ਦਾ ਸਾਰਾ ਕੰਮ ਨਿਪ ਸਾਰਿਆਂ ਦਾ ਨਾਸ਼ਤਾ ਵਗੈਰਾ ਕਰਾ ਕੇ। ਫ਼ੇਰ ਨੌ ਵਜੇ ਤੋਂ ਸ਼ਾਮੀ ਸੱਤ ਵਜੇ ਤੱਕ ਸੇਵੀਆਂ ਦਾ ਕੰਮ ਈ ਹੋਣਾ। ਇੰਨਾ ਸ਼ੌਕ ਸੀ ਉਹਨਾਂ ਨੂੰ ਲੰਚ ਕਰਕੇ ਇੱਕ ਦੋ ਘੰਟਾ ਸੋਨਾ ਫੇ਼ਰ ਉੱਠ ਕੇ ਸੇਵੀਆਂ ਫ਼ੇਰ ਚਾਹ ਬਣਾਣੀ ਫ਼ੇਰ ਸੇਵੀਆਂ ਕਿਉਂਕਿ ਇਕੱਲੇ ਰਹਿੰਦੇ ਸੀ ਨਾ ਸਿੰਗਲ ਪਰਸਨ ਸੀ ਉਹ ਕੱਲੇ ਨਾਨਾ ਜੀ ਕੰਮ ਤੋਂ ਜਾਂਦੇ ਸੀ ਨਾਨੀ ਕੱਲੀ ਜਾਂਦੇ ਸੀ ਘਰ।
ਤਾਂ ਕਰਕੇ ਉਹ, ਸੇਵੀਆਂ ਦਾ ਕੰਮ ਈ ਜ਼ਿਆਦਾ ਕਰਦੇ ਸੀ।
ਅੱਛਾ।
ਉਹਨੇ ਸੇਵੀਆਂ ਬੜੀ ਇਕੱਠੀਆਂ ਕਰ ਲੀਆ ਸੀ।
ਤੁਸੀਂ ਵੀ ਸੇਵੀਆਂ ਕਿੰਨੇ ਟਾਈਪ ਦੀ ਬਣਾ ਲ ਬਣਾ ਲ ਪੰਜ ਛੇ ਕਿਸਮ ਦੀਆਂ।
ਸੇਵੀਆਂ ਨਹੀਂ ਦੋ ਟਾਈਪ ਦੀਆਂ ਇੱਕ ਮਿੱਠੀਆਂ ਔਰ ਇੱਕ ਨੂਨ ਵਾਲੀਆ।
ਅੱਛਾ ਅੱਛਾ ਮੈਂ ਤਾਂ ਮਿੱਠੀਆਂ ਈ ਪਸੰਦ ਕਰਦਾ।
ਮੈਂ ਨੂਣ ਵਾਲੀਆਂ ਹੁਣ ਚਾਵਲਾਂ ਪੱਕਣ ਬਣਦੀਆਂ ਨਾ ਸਵਾਦ ਲੱਗਦੀਆਂ।
ਹਾਂ ਓ ਤਾਂ ਹੈ।
ਇਹ ਤਾਂ ਸਾਰੇ ਨੂਣ ਵਾਲੀਆਂ ਖਾਂਦੇ ਆ ਬਸ ਮੇਰਾ ਅ ਵੱਡਾ ਭਰਾ ਖਾਂਦਾ ਮਿੱਠੀਆਂ ਮੇਰੇ ਡੈਡੀ ਨੂੰ ਪਸੰਦ ਐ ਮਿੱਠੀਆਂ ਬਸ ਤੇ ਮੇਰੇ ਛੋਟੇ ਭਰਾ ਨੂੰ ਪਸੰਦ ਐ।
ਹਾਂ ਓ ਤੇ
ਇੱਕ ਦਲੀਆ ਸਾਡੇ ਘਰ ਸਾਰੇ ਹੀ ਲੂਣ ਖਾਣਾ ਪਸੰਦ ਕਰਦੇ ਆ।
ਅੱਛਾ ਹਾਂ ਉਹ ਤਾਂ ਹੈ।
ਦਲੀਆ ਮੈਨੂੰ ਮੇਰੇ ਡੈਡੀ ਨੂੰ ਬੜਾ ਪਸੰਦ ਹੈ ਸਾਡੇ ਘਰ ਹੋਰ ਕਿਸੇ ਨੂੰ ਨੀ ਪਸੰਦ ਦਲੀਆ ਮੰਮੀ ਖਾ ਕੇ ਖੁਸ਼ ਨੀ ਐ ਦਲੀਆ। ਭਰਾ ਖਾ ਕੇ ਖੁਸ਼ ਨੀਂ ਐ, ਭੈਣ ਖਾ ਕੇ ਖੁਸ਼ ਨੀ ਐ, ਪਰ ਡੈਡੀ ਵੱਲ ਮੈਂ ਅਸੀਂ ਖਾ ਸਕਦੇ ਹਾਂ।
ਹਾਂ ਉਹ ਤਾਂ ਹੈ।
ਮੈਨੂੰ
ਹਾਂ।
ਹਮ।
ਕਿਹੜੀ ਵਾਲੀ।
ਕੀ ਮਿੱਠੀਆਂ
ਮਿੱਠੀਆਂ -ਮਿੱਠੀਆਂ ਹੈਲੋ।
ਹਾਂ।
ਮਿੱਠੀਆਂ ਚ ਹਮ।
ਹਮ।
ਹਮ।
ਹਮ।
ਤੇਰੇ ਪਾਪਾ ਨੂੰ ਪਸੰਦ ਨੀ ਆਦੀ ਮੰਮੀ ਨੂੰ ਕੁੜੀ ਪਸੰਦ ਆਂਦੀ।
ਹਾਂ।
ਬਸ ਵਧੀਆ।
ਅੱਛਾ- ਅੱਛਾ।
ਹੋਰ
ਕੁਛ ਨੀਂ।
ਕਿ ਹਾਂ। ਕੀ ਕਹਿੰਦੇ ਓਹ?
ਦੱਸੋ ਹੋਰ ਕੁਛ ਵੀ
ਬਸ ਵਧੀਆ ਈ ਆ । ਇਸ ਵਾਰ ਘੁੰਮਣ ਕਿੱਥੇ ਜਾਣਾ ਤੁਸੀਂ?
ਆ ਤਾਂ ਘੁੰਮਿਆ ਆ ਠੀਕ ਹੈ ਨਾ ਸਾਡੇ ਘਰ ਦਾ ਬੰਦਾ ਇੱਕ ਬੜਾ ਕਾਹਲੀ ਪਿਆ ਸੀ ਆਓ- ਆਓ -ਆਓ -ਆਓ ਤਾਂ ਕਰਕੇ ਅਸੀਂ ਆ ਗਏ ਹਾਂ ਜਲਦੀ ਨੀ ਤੇ ਅਸੀਂ ਅਸੀਂ ਰੁਕ ਕੇ ਆਣਾ ਸੀ।
ਅੱਛਾ ਫਿਰ।
ਇਹ ਸੰਡੇ ਨੂੰ ਹੁਣ ਹੇਮਕੁੰਟ ਸਾਹਿਬ ਜਾਣਾ ਦੇਖੋ।
ਅੱਛਾ- ਅੱਛਾ।
ਮੈਂ ਹੇਮਕੁੰਟ ਸਾਹਿਬ ਮੇਰਾ ਪਲੈਨ ਬਣ ਰਿਹਾ ਸੰਡੇ ਨੂੰ।
ਹਮ ਅੱਛਾ ਸਾਡਾ ਵੀ ਤਾਂ ਹੈ ਪਲੈਨ ਬਟ ਦੇਖੋ ਹੁਣ ਕਦ ਤੱਕ।
ਕਿਹੜੇ ਸੰਡੇ ਨੂੰ ਜਾ ਰਹੇ ਆ
ਹਮ।
ਇਸ ਸੰਡੇ ਨੂੰ ਜਾ ਰਿਹਾ ਨਾ ਹੇਮਕੁੰਟ ਸਾਹਿਬ।
ਅੱਛਾ -ਅੱਛਾ।
ਹਾਂ
ਤੁਸੀਂ ਆ ਰਹੇ ਹੋ।
ਨਹੀਂ ਭਰਾ ਜਾਂ ਰਿਹਾ ਮੇਰਾ
ਅੱਛਾ -ਅੱਛਾ।
ਵਾਲਾ ਆਪਣੇ ਬੋਸ ਨਾਲ ਜਾ ਰਿਹਾ ਫਰੈਂਡਾ ਨਾਲ ਜਾ ਰਿਹਾ।
ਹਮ।
ਐ ਤੇ ਦੇਖੋ ਹੁਣ ਜਾਏਗਾ ਹਫ਼ਤਾ ਤਾਂ ਲੱਗ ਹੀ ਜਾਏਗਾ।
ਹ
ਫਿਰ ਮਗਰੋਂ ਉਹੀ ਆਏਗਾ। ਗਏ ਓ ਕਦੀ ਹੇਮਕੁੰਟ ਸਾਹਿਬ।
ਹੈਲੋ।
ਹਮ। ਹੈਲੋ।
ਉਹ।
ਹਾਂ।
ਕੁਛ ਨੀ ਹੇਮਕੁੰਟ ਸਾਹਿਬ ਜਾ ਰਿਹਾ ਆ ਤੇ ਕੁਛ ਪੈਕਿੰਗ ਵਗੈਰਾ ਕਰਨੀ ਐਂ। ਇਹ ਬੋਲ ਰਹੇ। ਹਾਂ ਬੋਲ ਰਹੇ ਅਜਾ ਕੇ ਦਿਨ ਲਈ ਆ ਜਾ ਮੈਂ ਦੇਖਦੀ ਆ। ਬੱਸ ਵਿੱਚ ਜਾਵਾਂਗੀ। ਤੇ ਮੈਂ ਮਨਾ ਕਰ ਰਹੀ ਸੀ ਕਿ ਮੈਂ ਨਹੀਂ ਜਾਣਾ, ਪਰ ਬੋਲ ਰਿਹਾ ਮੈਂ ਜਾ ਰਿਹਾ ਆਜਾ ਇੱਕ ਦਿਨ ਵੀ ਮੈਂ ਚੱਲ ਦੇਖਦੀ ਹਾਂ ਫਿਰ ਆਉਦੀ ਹਾਂ।
ਹਾਂ ਉੱਥੇ।
ਇੰਨੀ ਜਾਨ ਨੀਂ ਹੈ ਪਹਿਲਾ ਫਿਰ ਜਾਵਾਂਗੀ ਤੇ ਹਫ਼ਤੇ ਵਾਸਤੇ ਜਾਵਾਂਗੀ।
ਅੱਛਾ।
ਹਾਂ।
ਕਿਆ ਹੂੰ
ਓਕੇ।
ਚਲੋ ਠੀਕ ਹੈ।
ਠੀਕ।